ਹੈਲੋ
ਹੈਲੋ
ਹੈਲੋ
ਹੈਲੋ ਹਾਂਜੀ ਹਾਂਜੀ ਹਾਂਜੀ ਭਾਜੀ ਆ ਰਹੀ ਆਵਾਜ਼ ਹੋਰ ਕੀ ਹਾਲ ਏ
ਭਾਜੀ ਵਧੀਆ ਵਧੀਆ ਹੋਰ ਦਸੋ ਤੁਸੀ
ਬਸ ਸਭ ਵਧੀਆ
ਕਿਥੋਂ ਭਾਜੀ ਤੁਸੀਂ
ਭਾਜੀ ਆਪਾਂ ਯਮੁਨਾ ਨਗਰ ਤੋਂ ਆਂ
ਅੱਛਾ ਅੱਛਾ ਭਾਜੀੀ ਹੋਰ ਕੀ ਕਰਦੇ ਹੋ ਭਾਜੀ-ਭਾਜੀ ਮੈਂ ਵੀ ਜਮੁਨਾ ਨਗਰ ਤੋਂ ਈ ਆ।
ਅੱਛਾ -ਅੱਛਾ ਮੈਂ ਭਾਜੀ ਪੜ ਰਿਹਾ ਆਜੇ।
ਕਾਲੇਜ ਜਾਂ ਸਕੂਲ ਸਟੂਡੈਂਟ
ਨਹੀਂ -ਨਹੀਂ ਸਕੂਲ 'ਚ ਆ ਅਜੇ ਤਾਂ ਬਾਰਵੀਂ 'ਚ
ਅੱਛਾ -ਅੱਛਾ ਸਟਰੀਮ ਕਿਹੜੀ ਏ ਭਾਜੀ ਤੁਹਾਡੇ ਕੋਲ
ਭਾਜੀ ਕੋਮਰਸ ਹੈ ਸਾਡੇ ਕੋਲ ਤੇ
ਕੋਮਰਸ ਕੋ ਕਲਾਸ ਕਲਾਸ ਕਿਹੜੀ ਹੈ ਭਾਜੀ ਮੈਂ ਤੇ ਬਿਜਨਸ ਆਪਾਂ ਬਿਜਨਸ ਕਰ ਰਹੇ ਆਂ ਭਾਜੀ।
ਅੱਛਾ ਬਿਜਨਸ ਕਾਹਦਾ ਬਿਜਨਸ ਤੁਹਾਡਾ
ਭਾਜੀ ਟੈਂਸਿਲ ਦਾ ਬਿਜਨਸ ਹੈ।
ਕਾਦਾ ਭਾਜੀ।
ਯੂਟੈਨਸਿਲ ਬਰਤਨ ਭਾਜੀ
ਅੱਛਾ -ਅੱਛਾ ਬਰਤਨ ਦਾ ਬਿਜਨਸ ਹੈ ਕੀ ਕਾਹਦੇ ਬਰਤਨ ਬਣਦੇ ਤੁਹਾਡੇ ਕੋਲ
ਕੋਪਰ ਬਰਾਸ ਦੇ ਭਾਜੀ
ਅੱਛਾ ਅੱਛਾ ਮਤਲਬ ਸਭ ਬਣਾਉਂਦੇ ਹੋ ਗਲਾਸ ਗਲੂਸ ਪਲੇਟਾਂ ਪਲੂਟਾਂ
ਨਹੀਂ ਭਾਜੀ ਗਲਾਸ ਨਹੀਂ ਥੋੜੀ ਵੱਡੀ ਆਈਟਮ ਹੇਗੀ ਐ
ਅੱਛਾ ਅੱਛਾ ਪਲੇਟ ਬਣਾਉਂਦੇ ਪਲੇਟ
ਹੋਰ ਨੀ ਭਾਜੀ ਉਹਨੂੰ ਦੇਗਚੀ ਕਹਿੰਦੇ ਦੇਗਚੀ ਹੋ ਗਈ ਹਾਂਡੀ ਹੋ ਗਈ ਉਹ ਬਣਾਉਦੇ
ਅੱਛਾ ਅੱਛਾ
ਭਾਰੀ ਐਟਮ ਭਾਜੀ ਭਾਰੀ ਤੋਲ ਦੇ ਹਿਸਾਬ ਨਾਲ ਤੇ
ਅੱਛਾ -ਅੱਛਾ ਤੋਲ ਤੇ ਸਾਬ ਨਾਲ ਦੇਂਦੇ ਓ।
ਹੂੰ ਹੋਰ ਭਾਜੀ ਤੁਹਾਡੀ ਸੱਟਡੀ ਕਿਵੇਂ ਚਲ ਰਹੀ ਏ
ਬਸ ਭਾਜੀ ਸਹੀ ਹੈ ਸਟੱਡੀ ਤੇ
ਸਬਜੈਕਟ ਕਿਹੜੇ -ਕਿਹੜੇ ਆ ਕੋਮਰਸ- ਕੋਮਰਸ -ਕੋਮਰਸ ਸਟ੍ਰਿਮ
ਕਮਰਸ ਅਕਾਊਂਟਸ ਹੈ ਬਿਜਨਸ ਇਕੋਨੋਮਿਕਸ ਇੰਗਲਿਸ਼ ਫਿਜ਼ਕਲ
ਅੱਛਾ ਟਵੈਲਥ ਜੋ ਭਾਅਜੀ ਤੁਸੀਂ
ਹਾਂਜੀ- ਹਾਂਜੀ ਬਸ ਇੱਕ ਸ ਰਹਿ ਗਿਆ ਫੇਰ ਅੱਗੇ ਪੜਾਂਗੇ ਕੋਲਜ ਕਾਲਜ ਕਰਾਂਗੇ।
ਫੇਰ ਕੋਲੇਜ 'ਚ ਕੀ ਕੀ ਲੈਣਦੇ ਸੋਚਿਆ।
ਕਾਲਜ ਤੇ ਬੀਸੀਏ -ਬੀਸੀਏ ਸੋਚਿਆ ਕਾਲਜ 'ਚ ਤੇ
ਬੀ ਸੀ ਅੱਛਾ ਕਮਰਸ ਤੋਂ ਬੀ ਸੀ ਬੀ ਕੋੌਮ ਹੀ ਕਰਦੇ ਸਾਰੇ
ਹਾਂ ਬੀ ਸੀ ਏ ਕਰਾਂਗਾ।
ਜੜਾ ਕੋਲੇਜ ਕਿਹੜਾ ਲੈ ਰਹੇ ਓ
ਕੋਲੇਜ ਤੇ ਸੋਚਿਆ ਨੀ ਦੇਖੋ ਜੇ ਤਨ ਵਧੀਆ ਨੰਬਰ ਪੈ ਜਗੇ।
ਅੱਛਾ -ਅੱਛਾ ਹੋਰ ਭਾਜੀ ਕੰਮ ਕੁਮ ਨੀ ਕੋਈ ਕਰਦੇ ਪਾਰਟ ਟਾਈਮ ਕੰਮ ਨੀ ਕਰਦੇ ਕੋਈ
ਪਾਰਟ ਟਾਈਮ ਭਾਜੀ ਡਿਲੀਵਰੀ ਕਰਨਾ ਮੈਂ
ਕਿਸ ਚੀਜ਼ ਦੀ ਡਿਲੀਵਰੀ
ਐਹੀ ਪੀਜ਼ਾ ਬਰਗਰ ਪੀਜ਼ਾ ਪੁਜਾ ਜਿਹੜੇ ਘਰ ਮੰਗਾਂਦੇ ਆ ਬੰਦੇ
ਅੱਛਾ ਅੱਛਾ ਅੱਛਾ ਸਹੀ ਹੈ ਵਧੀਆ
ਸ਼ਾਮੀ ਕਰਨਾ ਹੈਂਗਰੀ 'ਚ ਲੈਗਿਆ ਨਾ ਡਿਲੀਵਰੀ ਬੋਆਏ
ਫੇਰ ਤਾਂ ਵਧੀਆ ਭਾਜੀ।
ਹਾਂ ਬਸ ਆਪਣਾ ਖਰਚਾ ਨਿਕਲ ਜਾਂਦਾ ਬਾਰੋ ਬਾਰ
ਹਾਂ -ਹਾਂ ਇਹ ਤੇ ਵਧੀਆ ਵਿਹਲੇ ਟਾਈਮ ਆਪਣਾ ਖਰਚਾ ਨਿਕਲ ਜਾਓ ਵਧੀਆ
ਸਹੀ ਗੱਲ ਏ।
ਹੋਰ ਭਾਈ ਹੋਰ ਦੱਸੋ ਕੋਈ ਗੱਲਾਂ ਬਾਤਾਂ ਭਾਜੀ ਅਈ ਆਪਣਾ ਕੰਮ ਕਰਨੇ ਆ ਦੱਸਿਆ ਤੁਹਾਨੂੰ
ਤੁਸੀਂ ਮਤਲਬ ਇਹੀ ਕੰ ਕੰਮ ਕਰਦੇ ਹੋ ਵਿਚ ਚ ਬੈਠੇ ਤੁਸੀਂ ਵੀ
ਹਾਂ ਭਾਜੀ ਏਰੇਚੀ
ਅੱਛਾ ਅ
ਸਟੱਡੀ ਹੋ ਗਈ ਭਾਜੀ ਸਟੱਡੀ ਜ ਕਰ ਲਈ ਆਪਾਂ
ਤੁਸੀਂ ਕੀ ਕੀਤਾ ਭਾਜੀ ਸਟੱਡੀ ਚ
ਵਾਈ ਟਵੈਲਥ ਕੀਤੀ ਸੀ ਉਸ ਤੋਂ ਬਾਅਦ ਇੱਕ ਤਾਂ ਸਾਲ ਲਾਇ ਸਕੂਲੇ ਤੋਂ ਉਸ ਤੋਂ ਬਾਅਦ ਆਪਣਾ ਛੱਡਤਾ
ਅੱਛਾ ਅੱਛਾ। ਤੇ ਕਿਹਦੀ ਸਟਰੀਮ ਚ ਕੀਤਾ ਤੁਸੀਂ ਬਾਰਵੀਂ
ਭਾਜੀ ਮੈਂ ਆਰਟਸ ਚ ਕੀਤੀ ਸੀਗੀ
ਆਟਸ ਚ ਅੱਛਾ ਅੱਛਾ ਅੱਛਾ ਵਧੀਆ ਆਰਟਸ ਵੀ
ਹਾਂ। ਹਾਂ ਹਾਂ ਭਾਜੀ ਅੱਗੇ ਵਧੀਆ ਆਰਟਸ ਵੀ ਆਰਟਸ ਲੈ ਲਓ ਬੰਦਾ ਪੜ੍ਹਨ ਵਾਲਾ ਹੋਣਾ ਚਾਹੀਦਾ
ਸਹੀ ਗੱਲ ਹੈ ਪੜ੍ਹਨ ਵਾਲਾ ਹੋਣਾ ਚਾਹੀਦਾ ਜੋ ਮਰਜ਼ੀ ਲਓ
ਹਾਂ ਹੋਰ ਭਾਜੀ ਫੇਰ ਤੁਸੀਂ ਕੋਈ ਬਿਜਨਸ ਨੀ ਕਰ ਲਓਗੇ ਜਾਂ ਕੋਈ ਬਿਜਨਸ ਬਾਰੇ ਸੋਚਿਆ ਹੋਏ
ਨਹੀਂ ਬਿਜਨਸ ਤੇ ਕਰਨਾ ਭਾਜੀ ਆਪਣਾ ਤਿੰਨ ਚਾਰ ਸਾਲ ਨੌਕਰੀ ਕਰਕੇ ਨਾ।
ਹੂੰ
ਫਿਰ ਆਪਣਾ ਬਿਜਨਸ ਖੋਲਾਂਗੇ ਵਧੀਆ ਜਾ ਵੈਸੇ ਤਾਂ ਹੈ ਸਾਡਾ ਬਿਜਨਸ ਖੁਦ ਦਾ ਵੀ ਸਾਡਾ
ਕਿਹੜਾ ਬਿਜ਼ਨਸ ਭਾਜੀ।
ਭਾਜੀ ਸਾਡਾ ਗੈਰਜ ਗੱਡੀਆਂ ਗੁਡੀਆਂ ਠੀਕ ਕਰਨੇ ਆ।
ਵਧੀਆ ਵਧੀਆ ਭਾਜੀ ਓਹੀ ਤੁਸੀਂ ਵੀ ਉ ਓਹੀ ਕਰੋਗੇ।
ਨਹੀਂ ਮੈਂ ਤਾਂ ਨਹੀਂ ਮਤਲਬ ਉਹਨੂੰ ਵਧਾਵਾਂਗਾ ਅੱਗੇ ਉਹ ਤਾਂ ਨਹੀਂ ਕਰਾਂਗਾ ਮਤਲਬ ਅੱਗੇ ਸ਼ੋਅਰੂਮ ਸ਼ਾਰਰੂਮ ਵੇਖਾਂਗੇ ਖੋਲਾਂਗੇ।
ਹਾਂ ਵਧੀਆ ਵਾਜੇ ਬੰਦੇ ਲਾ ਲੋ ਨਾ ਅੱਗੇ ਨਾ
ਹਾਂ। ਵੈਸੇ ਸਾਡਾ ਇੱਕ ਮਕੈਨਿਕ ਦਾ ਕੰਮ ਗੱਡੀਆਂ ਗੁੱਡੀਆਂ ਰਿਪੇਅਰ ਹੁੰਦੀਆਂ ਸਾਰੀ ਸਪੋਰਟਸ ਕਾਰਾਂ ਸਿੰਪਲ ਕਾਰਾਂ
ਫੇਰ ਤੋਂ ਵਧਿਆ ਭਾਜੀ
ਹਾਂਜੀ ਹਾਂ ਸਹੀ ਗੱਲ ਆਪਣੇ ਬਿਜਨਸ ਚ ਹੀ ਫਾਇਦਾ
ਹਾਂ ਅਸੀਂ ਮਤਲਬ ਬਰਾਤ ਦੇ ਬਰਤਨ ਮਾਂਜੇ ਤੁਹਾਨੂੰ ਪਤਾ ਹੋਣਾ ਪ੍ਰੋਸੈਸ ਓਦਾ ਕਿਵੇਂ ਬੰਦਾ
ਨਹੀਂ ਪ੍ਰੋਸੈਸ ਕਰ ਦੋ ਪਤਾ ਦੱਸੋ ਥੋੜਾ ਬਹੁਤਾ ਕਿਵੇਂ ਹੁੰਦਾ
ਜਿਵੇਂ ਆਪਾਂ ਕੱਚਾ ਮਾਲ ਲੈਣਾ ਹੁੰਦਾ ਜਿਵੇਂ ਜਿੰਕ ਹੋ ਗਈ ਜਿੰਕ ਪਤਾ ਤੁਹਾਨੂੰ ਤਦ ਹੁੰਦੀ ਏ ਕੋਪਰ ਹੁੰਦੀ ਕੋਪਰ
ਪਰਰਜਿੰਕ ਹਾਂ
ਉਹ ਉਦ ਨੂੰ ਲੈ ਕੇ ਉਹਨਾਂ ਨੂੰ ਮਤਲਬ ਗਾਲਦੇ ਆ ਮਤਲਬ ਸੌ ਪ੍ਰਸੈਂਟ ਵਿੱਚ ਆਪਣਾ ਤ੍ਰਪਨ ਪ੍ਰਸੈਂਟ ਕੋਪਰੂਗੀ ਅਤੇ ਸੰਤਾਲੀਂ ਪ੍ਰਸੈਂਟ ਜਿੰਕ ਹੋ ਗਈ।
ਅੱਛਾ।
ਨੂੰ ਗੱਲ ਨੇ ਆਪਾਂ ਫੇਰ ਗਾਲ ਕੇ ਓਦਾ ਫੇਰ ਉਹ ਬੰਦੇ ਆ ਕ ਜਾਂਦਾ ਗੁੱਲੀ ਫਿਰ ਗੁੱਲੀ ਨੂੰ ਆਪਾਂ ਵੇਲਨਿਆ ਵੇਲ ਕੇ ਬਿਲ ਫੁਲ ਫਲੈਟ ਪੱਟੀ ਬਣਾ ਕੇ ਨਾ ਉਹਨੂੰ ਰੂਲ ਤੇ ਫੇਰ ਉਹਦੀ ਦੋ ਵਾਰੀ ਬਿਲਾਈ ਹੁੰਦੀ ਹੈ ਫੇਰ ਉਸ ਤੋਂ ਬਾਅਦ ਉਹ ਉਹਦੇ ਵਿੱਚੋਂ ਆਪਣਾ ਨ ਪਲਾਂ ਜਿਵੇਂ ਚੱਕਾ ਬਨਾਨੇ ਗੋਲ
ਅੱਛਾ ਅੱਛਾ।
ਹਮ ਫੇਰ ਉਹ ਚੱਕਾ ਬਨਏ ਫੇਰ ਉਹਦਾ ਟੋਪ ਬਨੇਗਾ ਮਤਲਬ ਉਹਦੇ ਸਾਈਜ ਬੰਨੇ
ਅੱਛਾ।
ਫੇਰ ਸਾਈਜ਼ ਹੋ ਕੇ ਉਹਨੂੰ ਮਤਲਬ ਹਾਂਜੀ ਹਾਂਜੀ ਪੁੱਛੋ ਭਾਜੀ
ਤੇ ਮਲਬ ਫਿਰ ਬਰਤਨ ਦੀ ਸ਼ੇਪ ਚ ਕਿਵੇਂ ਲਿਆਂਦੇ ਉਹਨੂੰ
ਫੇਰ ਉਹਨੂੰ ਭਵਿਸ਼ ਚ ਬਣ ਗਿਆ ਨਾ। ਸਾਈਜ਼ ਆ ਗਿਆ ਫਿਰ ਉਹਨੂੰ ਆਪਾਂ ਤਪਾ ਕੇ, ਫੇਿਰ ਉਹਨੂੰ ਮਸ਼ੀਨ ਤੇ ਡਿਜ਼ਾਈਨ ਦਿੰਨੇ ਆਂ
ਅੱਛਾ ਅੱਛਾ।
ਫੇਰ ਉਹ ਡਿਜ਼ਾਇਨ ਹੋ ਜੇਗਾ ਨਾ। ਫੇਰ ਉਹਨੂੰ ਤੇਜਾਬ ਤੇ ਉਹਦੇ ਵਿੱਚ ਧੋਨੇ ਆ ਧੋ ਕੇ ਫੇਿਰ ਉਹਦੇ ਚ, ਚਮਕ-ਚਮਕ ਦੇਣਾ, ਉਹਨੂੰ ਛਿਲਨੇ ੳਤੋ ਦੀ ਛਲਾਈ ਹੋਏਗੀ ਫੇਰ ਉਹਨੂੰ ਪਾਂ ਮਤਲਬ ਕਿ, ਫੇਰ ਉਹਨੂੰ ਪਾਲਿਸ਼ ਕਰਕੇ ਚਮਕ ਦੇ ਦਾਂਗੇ ਪੂਰੀ ਵਧੀਆ
ਤੇ ਮਲਬ ਇੱਕ ਇੱਕ। ਇਕ ਇੱਕ ਬਰਤਨ ਬਣਨ ਨੂੰ ਕਿੰਨਾ ਟਾਈਮ ਲੱਗਦਾ। ਕਿੰਨਾ ਵਕਤ, ਕਿੰਨਾ ਸਮੇਂ ਲੱਗਦਾ?
ਪਾਜੀ ਦਿਨ ਚ ਤ ਸੋ ਬਣ ਜਾਂਦੇ ਨੇ। ਪੂਰੇ ਦਿਨ ਚ
ਸੌ ਬਰਤਨ ਮਤਲਬ
ਹਾਂ ਹਾਂ ਸੌ ਬਣ ਜਾਂਦੇ ਨੇ
ਅੱਛਾ। ਤੇ ਮਲਬ ਤੁਹਾਡਾ ਕੰਮ ਇੰਡੀਆ ਚ ਈ ਮਤਲਬ ਇੰਡੀਆ ਚ ਜਾਂਦਾ ਐ ਵਰਤਨਾ ਬਾਹਰ ਵੀ ਕਿਤੇ ਜਾਂਦਾ?
ਨਹੀਂ ਭਾਜੀ ਹਜੇ ਇੰਡੀਆ ਚ ਮਤਲਬ ਹਜੇ ਇੱਥੇ ਈ ਸਪਲਾਈ ਹੁੰਦੀ ਆ। ਮਤਲਬ ਸਾਊਥ ਵਿੱਚ ਸਾਊਥ ਵਿੱਚ ਜਾਂਦਾ ਐ
ਓ ਅੱਛਾ।
ਹਮ ਇੱਥੋਂ ਫੇਰ ਡੀਲਰ ਲੈਂਦੇ ਆ ਨਾ ਫਿਰ ਡੀਲਰ ਅਦੇ ਸੇਲ ਕਰਦੇ ਆ
ਅੱਛਾ ਮਲਬ ਸਾਊਥ ਤਕ ਜਾਂਦਾ ਤੁਹਾਡਾ ਮਾਲ
ਹਾਂਜੀ
ਸਹੀ ਹੈ
ਉਹ ਆਪਣੇ ਤੇ ਡਿਪੈਂਡ ਹੈਗੇ ਸ ਜਿੱਥੇ ਮਰਜ਼ੀ ਬਣਾ ਲੋ ਬਾਹਰ ਦਾ ਬਣਾ ਲੋ ਸਿਸਟਮ
ਹਾਂ ਉਹ ਤੇ ਹੈ। ਬਸ ਜਿੰਨੀ ਵੱਡੀ ਡੀਲਰ ਹੋਏਗੇ ਅੱਗੇ-ਅੱਗੇ ਉਹ ਕਰਦੇ ਰਹੇਗਾ ਨਾਲ
ਹਾਂਜੀ ਐ ਤੇ ਹੈ। ਜਿੱਥੇ ਮਰਜ਼ੀ ਵੇਚ ਲੋਕ ਆਪਣੇ ਉੱਤੇ ਹੈਗਾ ਉਤੇ
ਸਹੀ ਗੱਲ
ਹੋਰ ਦੱਸੋ ਭਾਜੀ ਤੁਸੀਂ ਕੋਈ ਗੱਲਾਂ ਆਪਣੀ ਲਾਈਫ ਬਾਰੇ ਦੱਸੋ ਕੁਛ
ਸਾਡੀ ਲਾਈਫ ਚੱਲ ਰਹੀ ਏ। ਸਾਡਾ ਵੀ ਗੱਡੀਆਂ ਦਾ ਕੰਮ ਏ, ਮਤਲਬ ਗੱਡੀਆਂ-ਗੁੱਡੀਆਂ ਸਹੀ ਕਰਨੇ ਆ।
ਪੁਰਾਨੀ ਗੱਢੀਆਂ ਵੀ ਲੈਂਦੇ ਹੋ।
ਹਾਂਜੀ ਪੁਰਾਣੀ ਗੱਡੀੀਆਂ ਸੇਲ ਲੈ ਲੈਂਨੇ ਹਾਂ, ਸੇਲ ਵੀ ਕਰਨੇ ਹਾਂ। ਸੇਲ ਪਰਚੇਜ ਦਾ ਵੀ ਕੰਮ ਏ
ਸੇਲ ਪਰਚੇਸ ਦਾ ਕੰਮ ਵਧੀਆ ਯਾ ਐਵੇਈ ਏ। ਮਤਲਬ ਲਾਸ਼ਟ ਲਾਈਫ ਟਾਈਮ ਕੰਮ ਹੈਗਾ। ਸੇਲ ਪਰਚੇਜ਼ ਦਾ
ਲਾਈਫ ਟਾਈਮ ਕੰਮ ਆ ਏ ਐਤੇ
ਮਤਲਬ ਮੈਂ ਸੁਣਿਆ ਕਿ ਹਮ ਮੈਂ ਸੁਣਿਆ ਕਿ ਕਮਿਸ਼ਨ ਵਧੀਆ ਨਹੀਂ ਮਿਲਦੀ ਉਹ ਦੇ ਚ ਕਈ ਵਾਰ ਨੂੰ
ਨਹੀਂ, ਕਮਾ ਲੈਂਨੇ ਆਾਂ। ਮਿਲ ਜਾਂਦੇ ਕਮਿਸ਼ਨ ਇੱਕ ਗੱਡੀ ਇੱਕ ਗੱਡੀ ਚ ਪੰਜਾਹ, ਸੱਠ ਲੱਖ ਇੱਕ ਲੱਖ ਕਮਾ ਲੈਂਦਾ ਯ ਇੱਕ ਗੱਡੀ ਚ
ਹਾਂ ਇੱਕ ਪਰਸੈਂਟ ਕਮਿਸ਼ਨ ਹੋ ਗੀ ਹਮ ਫੇਰ ਉਹਨੂੰ ਮਤਲਬ ਜਿਵੇਂ ਕੋਈ ਕਮੀ ਹੋਵੇ ਰਿਪੇਅਰ ਵੀ ਖੁਦ ਹੀ ਕਰ ਦਿੰਦੇ ਉਹ
ਹਾਂਜੀ-ਹਾਂਜੀ ਰਿਪੇਅਰ-ਰਿਪੁਅਰ ਕਰਕੇ ਮਤਲਬ ਬਿਲ ਬਿਲਕੁਲ ਓਕੇ ਕਰਕੇ ਦਿੰਦੇ ਹਾਂ। ਭੇਜਨੇ ਆਂ ਅੱਗੇ ਹੁਣ ਸਾਡੇ ਕੋ ਗੱਡੀ ਆਈ ਨਾ ਬਿਲਕੁਲ ਉਹਨੂੰ ਔਕੇ ਕਰਕੇ ਫੇਿਰ ਅੱਗੇ ਵੇਚਨਾ
ਤਾਕੀ ਕਸਟਮਰ ਕੋੋਂਲੋ ਕੰਪਲੇਂਟ ਨ ਆਏ
ਹਾਂ ਬਿਲਕੁਲ ਹਾਂ ਸਹੀ ਗੱਲ ਹੈ। ਨਾਮ ਕਰ
ਆ ਤੇ। ਫਿਰ ਭਾਜੀ ਮੇਰੇ ਪੂਰਾ ਚੈੱਕ ਕਰਕੇ ਲੈਂਦੇ ਹੋਗੇ ਤੁਸੀਂ ਗੱਡੀ ਯਾਰ ਪਹਿਲੇਾਂ ਹੀ ਰੇਟ ਵੇਚਣ ਤੋਂ ਬਾਅਦ ਰੇਟ ਫਿਕਸ ਕਰ ਦੇ ਕਸਟਮਰ ਦਾ ਯਾ ਪਹਿਲੇਾਂ ਹੀ
ਵੇਚਣ ਤੋਂ ਬਾਅਦ ਮਤਲਬ ਜੇ ਆਪਾਂ ਲਿੱਤੀ ਨਾ ਗੱ ਗੱਡੀ। ਮੰਨ ਲਓ ਚਾਰ ਲੱਖ ਦੀ ਗੱਡੀ ਲ ਅੱਗੇ ਬਿਲਕੁਲ ਔ ਕੇ ਕਰਕੇ ਉਹਨੂੰ। ਛੇ-ਛੇ ਜਾਂ ਸੱਤ ਤੱਕ ਵੇਚ ਦਿੰਦੇ ਆਾਂ
ਅੱਛਾ ਲੋਨ ਵੀ ਖੁਦ ਹੀ ਕਰਾਉਂਦੇ ਹੋ। ਗੱਡੀ ਤੇ
ਹਾਂ।
ਮਤਲਬ ਨਾਲੋ ਨਾਲ ਲੋਨ ਕਰਾ ਦਿੰਦੇ ਹੋ?
ਹਾਂ ਬਿਲਕੁਲ।
ਫਰ ਬੈਂਕ ਚ ਵੀ ਜਾਣਕਾਰੀ ਹੋਣੀ ਇਸ ਕਰਕੇ ਨਾਲੋ ਨਾਲੋਂ
ਹਾਂ ਨਹੀਂ ਬੈਂਕ ਚ ਲੱਗੇ ਹੋ ਆ ਸਾਡੇ ਘਰ ਦੇ ਜਾਣੇ ਆ ਬੰਦੇ ਘਰ ਦੇ ਹੀ ਉਹ
ਅੱਛਾ ਜੀ ਅੱਛਾ। ਤੁਸੀਂ ਹੋਰ ਬਾਈ ਹੋਰ ਕੀ ਕਹਿੰਦੇ ਆ। ਰਿਪੇਅਰਿੰਗ ਬਾਹਰ ਦੀ ਗੱਡੀਆਂ ਵੀ ਰਿਪੇਅਰ ਕਰ ਦਿੰਦੇ ਜਿਵੇਂ ਕੋਈ ਆ ਗ ਕਸਟਮਰ ਲੈ ਕੇ ਰਿਪੇਅਰ ਕਰਨ
ਕਿ ਹਾਂ ਮਤਲਬ ਰਿਪੇਅਰ ਵੀ ਕਰਦੇਆਂ ਗੱਡੀਆਂ?
ਅੱਛਾ ਜੀ।
ਹਾਂਜੀ।
ਮਤਲਬ ਡੇਲੀ ਦਾ ਕੰਮ ਹੈਗਾ।
ਹਾਂ ਡੇਲੀ ਦਾ ਕੰਮ ਹੈ। ਘਰ ਅ ਘਰ ਦੇ ਕਰਦੇ ਆ ਆਪਾਂ ਭਰਾ ਕਰਦਾ ਮੇਰਾ
ਅੱਛਾ-ਅੱਛਾ। ਫੇਰ ਤੇ ਵਧੀਆ ਪਾਜੀ ਕੰਮ ਸੈੱਟ ਹੋਣਾ ਚਾਹੀਦਾ ਹੈ
ਹਾਂ ਕੰਮ ਤਾਂ ਠੀਕ ਹੈ
ਫੇਰ ਕੁਸੀ ਵੀ ਐ ਸਟੱਡੀ ਕਰ। ਹਮ ਫੇਰ ਤਾਂ ਵਧੀਆ। ਤੁਸੀਂ ਵੀ ਸਟੱਡੀ ਕਰਕੇ ਵਧੀਆ ਹੀ ਕੰਮ ਕਰਨੈ।
ਨਹੀਂ ਭਾਜੀ ਮੈਂ ਅੱਗੇ ਇਹੀ ਕਰਾਂਗਾ ਤੇ ਇਹੀ ਕੰਮ ਕਰਾਂ ਤ ਹੀ ਪਰ ਅੱਗੇ ਕੋਈ ਹੋਰ ਕਰਾਂਗਾ ਮਤਲਬ ਸ਼ੋਰੂਮ ਸ਼ਾਰਰੂਮ ਵਗੈਰਾ ਦੇਖਾਂਗੇ ਖੁੱਲਾਂਏ।
ਹਾਂ ਸ਼ੋਅਰੂਮ ਮ ਤਾਂ ਹੋ ਜਾਂਦਾ ਇੱਕ ਨਾਮ ਹੋ ਜਾਂਦਾ ਬੰਦੇ ਦਾ ਆਪਣਾ ਕ੍ਰੈਡਿਟ ਹੋ ਜਾਂਦਾ ਸ਼ੋਅਰੂਮ ਦਾ।
ਹਾਂ। ਆਪਣਾ ਸ਼ੋਰੂਮ ਵਗੈਰਾ ਦੇਖਾਂਗੇ ਖੋਲਾਂਗੇ ਵਧਾਵਾਂਗੇ ਅੱਗੇ ਬਿਜਨਸ ਹਾਂਜੀ ਸ਼ੋ ਤੇ ਦੁਕਾਨ ਤੇ ਅਛ ਉੱਥੇ ਹੀ ਯਮੁਨਾ ਨਗਰ ਚ ਸ਼ੋਰੂਮ ਕਿੱਥੇ ਹੋਰ ਦੇਖਾਂਗੇ ਬੋਲਾਂਗੇ।
ਵੇਰ ਵਧ ਸ਼ੋਰ ਹਮ।
ਉਹ ਵੱਡੇ ਸ਼ਹਿਰਾਂ ਚ ਖਾਦਾ।
ਹਾਂ ਛੋਟੇ ਸ਼ਹਿਰ ਰਾਜੇ ਕੋਈ ਫਾਇਦਾ ਨਹੀਂ ਆ।
ਹਾਂ ਵੱਡੇ ਸ਼ਹਿਰਾਂ ਚ ਫ ਹਾਂ ਵੱਡੇ ਸ਼ਹਿਰਾਂ ਚ ਲੋਕੀ ਅਮੀਰ ਅੰ
ਹਾਂ ਤੇ ਹੈ ਗੱਡੀ ਸਾਫ਼ ਹੋਣੀ ਚਾਹੀਦੀ ਹੈ ਇੱਕ ਤੇ ਜਾਂਦੇ ਆ ਟੀਸਫਾਈ ਹੋਣੀ ਜੀ ਸਕ੍ਰੈਚ ਨਾ ਹੋਣੀ ਜ ਹੋਣਾ ਚਾਹੀਦਾ।
ਬੰਦੇ ਵੇਖਦੇ ਹੀ ਨੇ ਆ ਗੱਡੀਆਂ ਹੀ ਵੇਖਦੇ ਆ ਗੱਡੀ ਚ ਹੀ ਵੇਖਦੇ ਬ ਸਹੀ ਕੀ ਖਰਾਬੀ ਕੀ ਨਹੀਂ।
ਚਲੋ ਭਾਜੀ ਅਗਲੀ ਕੋਲ ਚ ਮਿਲਦੇ ਆ।
ਠੀਕ ਹੈ ਭਾਜੀ ਠੀਕ ਹੈ ਓਕੇ।
ਸੇਡ